ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾਓ ਕੀ ਹਾਲ ਚਾਲ?
ਹੋਰ ਭਾਜੀ ਕੀ ਕਰਦੇ ਜੇ।
ਕੁਛ ਨਹੀਂ ਬਸ ਬੈਠੇ ਜੀ ਮੈਂ ਸੋਚ।
ਹਾਂਜੀ ਅੱਜ ਸੰਡੇ ਵਿਹਲੇ ਜੇ?
ਹਾਂਜੀ ਹਾਂਜੀ ਫ੍ਰੀ ਹਾਂ ਜੀ ਮਤਲਬ ਕੋਈ ਕੰਮ ਕਾਰ।
ਬਾਹਰ ਹੋਰ ਕਿੱਦਾਂ ਚੱਲਦੀ ਅੱਜ ਕਲ ਦੇ ਟਾਈਮ ਕਿੱਦਾਂ ਪਾਸ ਹੋਣ ਡਿਆ ਦਾ।
ਕੁਛ ਨੀ ਹੈ ਸਟੱਡੀ ਚੱਲਦੀ ਪਈ।
ਸਟੱਡੀ ਕਰਦੇ ਕਾਹਦੀ ਕਰਦੇ ਭਾਜੀ।
ਸਟਡੀ ਭਾਜੀ ਸੀ ਏ ਕਰਨੇ ਆ ਮੈਂ ਵੀ।
ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ।
ਏ ਹੋ ਚੱਲੇ ਮੈਨੂੰ ਦੋ ਕੁ ਸਾਲ ਹੋ ਗਏ।
ਦੋ ਸਾਲ ਹੋ ਚੱਲੇ ਤੇ ਅੱਗੇ ਕਿੰਨੇ ਅੱਗੇ ਮੇਰੇ ਹਿਸਾਬ ਨਾਲ ਦੋ ਕੁ ਸਾਲ ਦੀ ਹੋਣੇ।
ਹਾਂ ਅੱਗੇ ਦੋ ਸਾਲ ਦੇ ਆ।
ਤੇ ਭਾਜੀ ਜਿੱਦਾਂ ਮੈਂ ਹਜੇ ਪਲੱਸ ਟੂ ਕਰਨ ਡੇਆ। ਕਮਰਸ ਮੈ ਲਿਤੀ ਹੈ। ਤੇ ਮੈਂ ਸੋਚਨ ਡਿਆ ਕਿ ਸੀ ਏ ਕਰ ਲਈਏ ਕੀ ਫਾਇਦਾ ਫੂਦਾ ਹੁੰਦਾ ਏਦਾ?
ਹਾਂ ਇਹਦਾ ਬਹੋਤ ਫਾਇਦਾ ਵਾ ਜੇ ਜਿਵੇਂ ਜੇ ਤੁਸੀਂ ਪਲੱਸ ਟੂ ਕਰਨੀ ਨਾ।
ਹਾਂਜੀ।
ਫੇਰ ਮੇਰੀ ਮੰਨੋਗੇ ਤੇ ਤੁਸੀਂ ਸੀਏ ਨਾਲ ਫੋਣ ਤੇ ਹੀ ਕੰਮ ਕਰਨਾ ਪੈ ਜਾਓ।
ਐਸੀ ਇਹ ਨਾ ਮਤਲਬ ਕਿ ਐਕਸਪੀਰੀਅੰਸ ਲੈ ਲਈਏ ਕੀ ਹੁੰਦਾਆ।
ਹਾਂਜੀ ਐਕਸਪੀਰੀਅੰਸ ਗਾਹਾਂਤੁਹਾਨੂੰ ਜਾ ਕੇ ਪ੍ਰੋਬਲਮ ਨਹੀਂ ਹੋਊਗੀ।
ਜਿੱਦਾਂ ਭਾਜੀ ਇੱਥੇ ਮੈਂ ਪੁੱਛਿਆ ਸੀ ਉ ਕਹੰਦੇ ਤਿੰਨ ਸਾਲ ਦੇ ਤੁਹਾਡੀ ਹੋਗੀ ਸਟੱਡੀ।
ਹਮ ਹ।
ਤੇ ਡੇਢ ਦੋ ਸਾਲ ਤਾਨੂੰ ਭਾਵਾਂਗੇ ਸੀਏ ਦੇ ਨਾਲ ਮਤਲਬ ਵੀ ਕੰਮ ਆਜੇ ਕੀ ਸਾਬ ਤਾਬ ਹੁੰਦਾ।
ਹਾਂਜੀ ਉ ਉਹੀ ਉਹੀ ਤੁਾਨੂੰ ਮੈਂ ਕਹਿਣ ਦਿਆ ਵਾ ਜਿੱਥੇ ਤੁਹਾਡਾ ਦੋ ਸਾਲ ਬਾਰ। ਦੋ ਸਾਲ ਜੇੜਾ ਬਾਅ ਚੋ ਲੱਗਣਾ ਵਾ ਇਸ ਜਗਰ ਪਹਿਲਾਂ ਲਾ ਲੋ ਇੰਨਾ ਇਹ ਆ ਵੀ
ਕਰਦੀਏ ਸਾਲ ਘੱਟ ਜੁਗਾ
ਹਾਂਜੀ ਹਾਂਜੀ ਤੇ ਏਨਾਂ ਏ ਆ ਕਿ ਵੀ ਤੁਹਾਡਾ ਨਾਲ ਐਕਸਪੀਰੀਅੰਸ ਵੱਧ ਜੂਗਾ ਜੇੜਾ ਅੱਗੇ ਪੜ੍ਹਾਈ ਕਰਨੀ ਆ ਤੇ ਸੀਏ ਦੀ ਓਹਦੇ ਨਾਲ ਤੁਹਾਨੂੰ ਔਖ ਨਹੀਂ ਹੋ ਗਈ ਆ ਪੜ੍ਹ
ਹਾਂਜੀ।
ਇਹ ਜਿਹਦਾਂ ਤੁਹਾਨੂੰ ਅੱਗੇ ਕੰਮ ਹੋਣਾ ਉਹਨੇ ਤੁਹਾਨੂੰ ਪਹਿਲਾਂ ਹੀ ਸਿਖਾ ਦਿੰਣਾ ਸੀ।
ਹਾਂਜੀ ਨਾਲੇ ਸਟੱਡੀ ਚ ਵੀ ਫਾਇਦਾ ਹੋਊਗਾ ਕਿ ਥੋੜ੍ਹਾ ਬਹੁਤਾ ਪਹਿਲਾਂ ਨੌਲੇਜ ਹੋਊਗੀ।
ਹਾਂਜੀ ਹਾਂਜੀ ਆਪਣੀ ਆਈ ਸੀ ਐਸ ਈ ਕੀ ਸੀ ਬੀ ਐਸ ਈ ਕੀ ਪੀਏ।
ਭਾਜੀ ਸੀ ਬੀ ਐਸ ਈ ਕਰਨ ਰਿਹਾ ਹਾਂ।
ਸੀ ਬੀ ਐਸ ਈ ਹਾਂ ਫਿਰ ਤਾਂ ਬਹੁਤ ਫਾਇਦਾ ਅਤੇ। ਫੇਰ ਤੁਹਾਨੂੰ ਹੁਣੇ ਲੱਗਣਾ ਚਾਹੀਦਾ।
ਹਾਂਜੀ ਨਾਲੇ ਭਾਜੀ ਅਕਾਊਂਟਸ ਅਕਾਊਂਟਸ ਚ ਆਪਾਂ ਵਧ। ਵਧੀਆ ਹੈਗੇ ਕਾਰਡਬੋਰਡ ਲੈਣੇ ਸੀਗੇ।
ਹਾਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਸੀ ਏ ਹੈਗਾ ਉਹ ਨਾਲ ਗੱਲ ਕਰਕੇ ਵੇਖ ਲਓ।
ਹਾਂਜੀ ਸੀ ਏ ਤੇ ਆਪਣਾ ਜਾਣਕਾਰ ਹੀ ਆ।
ਹਾਂ ਫੇਰ ਕੋਈ ਨੀ ਵੇ ਕੱਲ ਕਰ ਲਓ।
ਹਾਂਜੀ।
ਕਿਉਂਕਿ ਮੈਂ ਵੀ ਮੈਂ ਵੀ ਸੀ ਏ ਕਰਨਿਆ ਨਾ ਹੁਣ ਮੈਨੂੰ ਔਖ ਓਨ ਦੀ ਮੈਨੂੰ ਪਹਿਲਾਂ ਕਿਸੇ ਨੇ ਕਿਹਾ ਸੀ ਕਿ ਵੀ ਤੂੰ ਬਾਰਵੀ ਦੇ ਸੀਏ ਨਾਂ ਕੋਲ ਬੈਠ ਜਾ ਕੰਮ ਕਰਨਾ ਤੇ ਮੈਂ ਸ਼ਰਮ ਦਾ ਮਾਰਾ ਜਾਂਦਾ ਨੀ ਸੀ
ਹ ਨਈ ਪਾਜੀ ਕੰਮ ਚ ਕਾਦੀ ਸ਼ਰਮ
ਹਾਂ ਇਹੀ ਗੱਲ ਸਹੀ ਇਹ ਉਹ ਤੇ ਕੰਮ ਕਰਨਾ ਹੀ ਪੈਣਾ।
ਹੂੰ
ਹੁਣ ਔਖ ਹੋ ਗਏ ਤੇ ਹੁਣ ਔਖਾ ਔਖਾ ਲੱਗਣ ਜਯਾ।
ਹਮਮ।
ਮੇਰੇ ਨਾਲ ਇੱਕ ਹੋਰ ਹੀ ਉਹਨੇ ਬਾਰਵੀਂ ਜੀ ਸੀ ਏ ਨਾਲ ਬਹਿ ਕੇ ਕੰਮ ਕਰ ਲਿਆ।
ਹਾਂਜੀ ਉਹਨੂੰ ਥੋੜ੍ਹਾ ਬਹੁਤਾ ਫਾਇਦਾ ਹੋ ਗਿਆ ਹੋਣਾ ਉਹਨੂੰ।
ਹਮ ਹਾਂ। ਹਾਂ ਉਹ ਨੂੰ ਸਾਰੇ ਜਿਹੜੇ ਟੈਲੀ ਟੂਲੀ ਆਉਂਦੇ ਹੁਣ। ਸਾਰਾ ਹੀ ਉਹਨੂੰ ਆਂਦਾ ਉਹਨੇ ਪਹਿਲਾਂ ਕਿ ਵੀ ਕਰ ਲਿਆ।
ਉੱਥੇ ਫੀਸ ਫੂਸ ਕਿੰਨੀ ਕੁ ਲੈਂਦੇ ਆ।
ਕਿਹੜੀ ਜਗ੍ਹਾ ਭਾਜੀ।
ਤੇ ਜਿੱਥੇ ਤੁਸੀਂ ਕਰਨ ਦੇ ਜੇ।
ਸੀ ਏ ਕੋਲ ਅੱਛਾ ਕਾਲਜ ਕਾਲਜ।
ਹਾਂਜੀ ਹਾਂਜੀ।
ਕੋਲਜ ਦੇ ਫੀਸ ਹੈਗੀ ਆ। ਡੇਢ ਕ ਲੱਖ ਰੁਪਏ ਈ ਲੱਖ ਦੇ ਹਿਸਾਬ ਨਾਲ।
ਹਾਂਜੀ ਤੇ ਜਿੱਦਾਂ ਬਾਅਦ ਚ ਤੁਸੀਂ ਸੀ ਏ ਨਾਲ ਬੈਣਾ ਦੋ ਕੁ ਸਾਲ ਏ ਤੇ ਉਦੋਂ ਥੋੜੇ ਬਹੁਤੇ ਮਿਲਣਗੇ।
ਹਾਂ ਓ ਤੇ ਓ ਤੇ ਤੁਹਾਨੂੰ ਜੋਬ ਲਵਾ ਦੋਗੇ ਨਾ ਥੋੜੀ ਜਿਹੀ। ਮਾੜੀ ਮੋਟੀ ਜਿਵੇਂ-ਜਿਵੇਂ ਤੁਹਾਡਾ ਐਕਸਪੀਰੀਅੰਸ ਵੱਧੀ ਜਾਊਗਾ ਉਹਨੇ ਤੁਹਾਨੂੰ ਹੋਰ ਕੰਮ
ਜਿੱਦਾਂ ਮੈਂ ਇੱਥੇ ਪੁੱਛਿਆ ਹੀ ਨਾ ਕਿਸੇ ਨੂੰ ਉਹ ਕਹਿੰਦੇ ਸੀ ਤੁਹਾਡੀ ਫੀਸ ਹੋਊਗੀ ਪੂਰੇ ਕੋਰਸ ਦੀ ਪਤਾ ਨੀ ਲੱਖ-ਲੱਖ ਦੇ ਲਾਗੇ ਹੀ।
ਅੱਛਾ, ਅੱਛਾ।
ਤੇ ਬਾਅਦ ਚੋਂ ਜਿਹੜੇ ਦੋ ਸਾਲ ਤੁਹਾਨੂੰ ਸੀ ਏ ਨਾ ਬਾਉਣਾ। ਪੈਲੇ ਛੇ ਮਹੀਨੇ ਤੇ ਤਾਨੁ ਦੇਣਗੇ ਦੋ-ਦੋ ਹਜ਼ਾਰ ਰੁਪਇਆ ਮਹੀਨਾ।
ਹਮ-ਹਮ।
ਤੇ ਫੇਰ ਦੋ-ਦੋ ਕਰਕੇ ਇੱਕ-ਇੱਕ ਕਰਕੇ ਵਧਾਉਣਗੇ ਮਤਲਬ ਕਿ ਜਿਹੜੇ ਦੋ ਸਾਲ ਪ੍ਰੈਕਟਿਸ ਦੇ ਲਾਉਣੇ ਉਸ ਚ ਸਾਰੀ ਫੀਸ ਨਿਕਲ ਜੇ।
ਹਾਂ ਤਾਤਾ ਹੀ ਓਹਨਾ ਨੂੰ ਮੈਂ ਕਹਿਨਾ ਹੁਣ ਇੱਕ ਕਰ ਲਓ ਤੇ ਤੁਹਾਡਾ ਮਾੜਾ ਮੋਟਾ ਖਰਚਾ ਲੰਗ ਜੀਆ ਕਰੂਗਾ। ਜੇ ਓਨੇ ਤੁਹਾਨੂੰ ਕੰਮ ਸਿਖਾਉਣਾ, ਥੋੜਾ ਬਹੁਤਾ ਕੰਮ ਵੀ ਦਊਗਾ ਕਰਨ ਨੂੰ।
ਹਾਂਜੀ ਜਿਦਾ ਉਹਨੇ ਥੋੜਾ ਬਹੁਤਾ ਦਿੱਤਾ, ਤੇ ਥੋੜਾ ਬਹੁਤਾ ਖਰਚਾ ਤੇ ਦਊਗਾ ਹੀ।
ਖਰਚਾ ਤੇ ਦੇਣਗੇ ਹੀ ਨੀ ਜਿਵੇਂ, ਦੋ ਤਿੰਨ ਹਜ਼ਾਰ ਤੇ ਦੇ ਹੀ ਦੇਣਾ। ਓਹਨੇ।
ਹੂੰ।
ਵੈਸੇ ਬੋਲ ਕੰਮ ਆ ਸੀ ਏ ਦਾ, ਸੀ ਏ ਦਾ ਹੁੰਦੀ ਪੜ੍ਹਾਈ ਔਖੀ ਆ। ਜੇ ਬੰਦੇ ਦਾ ਮਨ ਹੋਵੇ, ਤੇ ਫੇਰ ਕਰ ਸਕਦਾ ਹੁੰਦਾ ਸੀ।
ਹਾਂਜੀ ਜਿੱਦਾ ਮੇਰੇ ਇੱਥੇ ਹੈਗੇ ਹੀ, ਰਿਸ਼ਤੇਦਾਰ ਵੀ ਹੈਗੇ ਹੀ। ਮਤਲਬ ਸਟੱਡੀ ਚ ਤੇ ਓ ਬੜੇ ਸੀ ਏ ਕੀਤੀ ਉਹਨਾਂ ਨੇ ਦੋ ਤਿੰਨ ਵਾਰੀ ਪੇਪਰ ਭਰੇ ਪਰ ਗੱਲ ਨੀ ਬਣੀ।
ਉਹੀ ਫਿਰ ਐਕਸਪੀਰੀਅੰਸ ਵਾਲੀ ਗੱਲ ਚਾਹੀਦੀ
ਨਾ ਹੁਣ ਤੇ ਉਹ ਚੱਲ ਗਏ ਫੋਰਨ ਚਲਗੇ ਉੱਥੇ ਪੀ ਆਰ ਵੀ ਹੋਗੀ ਆ।
ਹਾਂ।
ਵੈਸੇ ਇੱਥੇ ਦੀ ਸੀ ਏ ਨਾਲੋਂ ਨਾ ਬਾਹਰ ਦੀ ਸੀ ਏ ਸੌਖੀ ਏ।
ਹਾਂਜੀ ਉਹ-ਉਹ ਹੁਣ ਬਾਰ ਜਾ ਕੇ ਸੀ ਏ ਦੀ ਸਟੱਡੀ ਕਰਾਉਂਦੇ ਆ। ਜਿਦਾਂ ਅਕਾਊ ਅਕਾਊਂਟ ਦੇ ਟੀਚਰ ਵਗੈਰਾ ਬਣ ਗੇ ਆ।
ਅਸ਼ਾ, ਅਸ਼ਾ।
ਹਾਂਜੀ ਜਿੱਦਾਂ ਬਾਹਰਲੇ ਯੂਨੀਵਰਸਿਟੀ ਜਿਵੇ ਕਾਊਂਟਸ ਵਗੈਰਾ ਦੇ ਟੀਚਰ ਬਣੇ ਆ।
ਬਾਹਰ ਤੇ ਬਹੁਤ ਕੰਮ ਆ ਜੇ ਇਹਨਾਂ ਦਾ ਇਹ ਜ ਜਿਵੇਂ ਆਈਲੈਟਸ ਆਪਾਂ ਕਰਕੇ ਜਾਵਾਂਗੇ ਸਗੋਂ ਹੋਰ ਆਪਾਂ ਨੂੰ ਸੌਖੀ ਲੱਗਣੀ ਆ ਉੱਥੇ ਦੀ ਸੀ
ਹਾਂਜੀ ਉਨ੍ਹਾਂ ਨੇ ਉਹ ਨੂੰ ਇੱਥੇ ਚਾਰ-ਪੰਜ ਸਾਲ ਦਾ ਐਕਸਪੀਰੀਅੰਸ ਹੋ ਗਿਆ ਨਾ ਸਟੱਡੀ ਦਾ ਨਾਲੇ ਉੱਥੇ ਜਾ ਕੇ ਉਹ ਹੁਣ ਆਪਣਾ ਉੱਥੇ ਇੰਸਟੀਚਿਊਟ ਵਗੈਰਾ ਸ਼ੁਰੂ ਕਰਤਾ ਤਾ ਸਾ ਉਹਨਾਂ ਨੇ।
ਹੂੰ ਹੋਰ ਐਕਸਪੀਰੀਅਂਸ ਵਧ ਗਿਆ ਤਾਨੂੰ।
ਹੂੰ।
ਹੋਰ ਫੇਰ ਇੱਕ ਵਾਰੀ ਪੁੱਛ ਲੈਨਾ ਨਾਲ ਓਹ ਤੇ ਤੁਹਾਡਾ, ਜੇ ਫਾਇਦਾ ਚਾਹੁੰਦੇ ਹੋ ਤੇ ਆਪਣਾ। ਨਹੀਂ ਤੇ ਤਾਨੂੰ ਪੜ੍ਹਾਈ ਬਹੁਤ ਔਖੀ ਲੱਗਨੀ।
ਹਾਂਜੀ, ਹਜੇ ਤੇ ਸਮਝੋ ਓ ਏਕ ਕਾਫ਼ੀ ਚੋਇਸਾਂ ਹੁੰਦੀਆਂ ਇਸ ਟਾਈਮ ਬਾਰਵੀਂ ਚ ਆ ਕੇ। ਕੀ ਕਰੀਏ? ਪਰ ਸੀ ਏ ਵਗੈਰਾ ਜੇ ਫਿ ਫਿਊਚਰ ਹੈਗਾ ਆਪਣਾ।
ਜੇ ਫਿਉ ਜੇ ਮਨ ਆ, ਤੇ ਫਿਰ ਮਨ ਲਗਾ ਕੇ ਕਰਨਾ ਹੀ ਪੈਣਾ ਫਿਰ।
ਹਾਂਜੀ, ਫੇਰ ਤੇ ਮੈਨੂੰ ਦੋ ਚਾਰ ਸਾਲ ਤੇ ਗੈਪ ਹੀ ਹੋਣਾ ਪੈਣਾ, ਬਸ ਪੂਰਾ ਸਟੱਡੀ ਵੱਲ ਫੋਕਸ ਕਰਨਾ ਪੈਣਾ।
ਹੂੰ, ਓ ਤੇ ਕਰਨਾ ਈ ਪੈਣਾ ਏ ਜੀ।
ਹੂ ਹੁ।
ਨਹੀਂ ਤੇ ਫਿਰ ਅਕਾਊਂਟੈਂਟ ਦਾ ਹੁੰਦਾ ਏ ਅਕਾਊਂਟੈਂਟ ਦਾ ਜੇ ਕਰਨਾ ਜੇ।
ਚਲੋ ਫਿਰ ਹੈਗਾ ਈ ਹੈ ਲਾਸਟ ਓਪਸ਼ਨ ਜੇ ਸੀ ਏ ਨਾ ਆਇਆ ਤੇ।
ਹੂ।
ਹੁੰ।
ਅਕਾਊਂਟੈਂਟ ਚ ਵੀ ਬਹੁ ਕਮਾਈ ਹੁੰਦੀ ਹੁਨ ਤੇ।
ਹਾਂਜੀ ਅਕਾਊਂਟੈਂਟ ਵੀ ਚਾਹੀਦਾ ਜਿੱਹਦਾਂ ਕਿ ਮਤਲਬ ਕਿਹੈ ਸ਼ਹਿਰ ਚ ਜਿੱਹਦਾਂ ਜਿਆਦਾਤਰ ਚਲਦਾ ਫੈਕਟਰੀ ਵਾਲੇ ਏਰੀਆ ਦੇ ਅੰਡਰਸ।
ਹੂ। ਓਹ ਵੀ ਤਾਂ ਜੇ ਮਿਲਨਾ ਤੇ ਫਿਰ ਆਊਟ ਔਫ ਸਟੇਟ ਜਾ ਕੇ ਕੰਮ ਮਿਲਨਾ ਵਾ।
ਹਾਂ ਜਿੱਹਦਾਂ ਹਰਿਆਣੇ ਵਾਲੀ ਸਾਈਡ ਹੋਉਨੀਆਂ ਉੱਥੇ ਮਤਲਬ ਕਿ ਸੀ ਏ ਦਾ ਕੰਮ ਉਹ ਅਹ ਸੌਰੀ ਅਕਾਉਟੈਂਟ ਦਾ ਕੰਮ ਕਾਫੀ ਚੱਲੂਗਾ।
ਹਾਂ।
ਕਿਉਂਕਿ ਉੱਥੇ ਹੁੰਦਿਆਂ ਇੰਡਸਟਰੀਆ ਉਹਨਾਂ ਦੇ ਕਿੰਨੇ ਲੈਣੇ ਕਿੰਨੇ ਦੇਣੇ ਪੈਹੇ। ਉਹ ਸਾਰਾ ਉਹਨਾ ਨੂੰ ਫਾਇਦਾ ਮਤਲਬ ਦੋ ਤਿੰਨ ਫੜੀਆਂ ਹੋਨ ਨਾ ਕਿ ਮਤਲਬ ਵਧੀਆ ਬਨ ਜਾਂਦੀ ਛਾਤਰੀ ਜੀ ਵੀ। ਹ। ਉਹ ਭਾਈ ਪਲੱਸ ਟੂ ਤਾ ਤੁਹੀ ਕਿਹੜੇ ਸਾਲ ਕੀਤੀ ਹੀ ਦੋ ਕੁ ਸਾਲ ਹੋ ਗਏ ਹੋਨੇਂ।
ਹਾਂਜੀ ਮੈਨੂੰ ਦੋ ਸਾਲ ਹੋ ਅਲੇ ਆ।
ਕਿੰਨੀ ਪ੍ਰਸੈਂਟ ਆਈ ਹੀ।
ਪਰਸੈਂਟੇਜ ਆ ਗਈ ਹੀ ਪਚਾਸੀ ਕਿ ਲਾਗੇ।
ਇਹ ਕਿਹੜੇ ਬੋਰਡ ਚ ਕੀਤੀ ਭਾਜੀ
ਇਹ ਮੈਂ ਕੀਤੀ ਹੀ ਪੰਜਾਬ ਬੋਰਡ 'ਚ
ਠੀਕ ਆ ਠੀਕ ਆ ਤੇ ਟੈਨਥ ਵੀ ਪੰਜਾਬ ਚ ਕੀਤੀ ਹੀ
ਹਾਂਜੀ ਟੈਂਥ ਇ ਪੰਜਾਬ ਚ
ਠੀਕ ਏ ਠੀਕ ਤੇ ਟੈਂਠ ਚ ਕਿੰਨੇ ਕ ਪਰਸੈਂਟ ਆਈ ਹੀ
ਟੈਂਥ ਚ ਵੀ ਏਟੀ ਏਟ ਏਦੇ ਲਾਗੇ ਬੰਨਿ ਆਏ ਸੀ ਏਟੀ ਏਟ ਏਟੀ ਸੈਵਨ।
ਠੀਕ ਆ ਠੀਕ ਆ ਜਿੱਹਦਾਂ ਭਾਜੀ ਮੈਂ ਸੀ ਬੀ ਐਸ ਸੀ ਤੋ ਕੀਤੀ ਐ। ਤੇ ਪਰਸੈਂਟੇਜ ਮੇਰੀ ਥੋੜੀ ਘੱਟ ਆ।
ਕਿੰਨੀ ਪਰਸੈਂਟਜ ਏ ਟੈਂਥ ਚ ਤੁਹਾਡੀ?
ਟੈਂਥ ਵਿਚ ਆਈ ਸੀ ਸੈਵਨਟੀ ਫਾਈਫ।
ਕੋਈ ਨਹੀਂ ਇਹਨਾਂ ਚ ਪਰਸੈਂਟੇਜ ਚਾਹੀਦੀ ਹੁੰਦੀ ਐ ਪਝੱਤਰ ਤੋਂ ਲੈ ਕੇ ਪਿੰਡ ਬਹੁਤ ਹੈਂ ਪਰ।
ਤੇ ਨਾਲੇ ਭਾਜੀ ਮੈਂ ਸੁਣਿਆ ਕਿ ਟੈਂਥ ਦਾ ਸਰਟੀਫਿਕੇਟ ਹੁੰਦਾ ਕੀ ਆਪਣੇ ਬਹ? ਪ੍ਰੂਫ ਵਾਸਤੇ ਕਿ ਮਤਲਬ ਕਿ ਆਹ ਬਚਾ ਹੈਗਾ।
ਹਾਂ ਹਾਂ ਅ ਓਹ ਵੀ ਪਰੂਵਸ ਨੀਂ ਵਾਂ ਹਾਂ ਜਿਵੇਂ ਜਿਵੇਂ ਤੁਸੀ ਸੀ ਏ ਦੀ ਲਾਈਨ ਚ ਜਾਣਾ ਉਹ ਬਾਹਰ ਵੀ ਨਹੀਂ ਲੱਗਣਾ ਤੁਹਾਡਾ।
ਹਾਂਜੀ ਜਿੱਹਦਾਂ ਬਾਹਰ ਕੀ ਹੁੰਦਾ ਕਿ ਆਪਾਂ ਨੂੰ ਸਟਡੀ ਸਟੁਡੀ ਵਾਸਤੇ ਕੇੜੀ ਸਟਡੀ ਲੈਣੀ।
ਹਾਂਜੀ ਹਾਂਜੀ ਅਤੇ ਇਹ ਜਿਵੇਂ ਬਾਹਰ ਬੁਰ ਜਾਣਾ ਫ ਇਹਦ ਵੀ ਸਰਟੀਫਿਕੇਟ ਲੈਣਾ
ਹਾਂਜੀ ਹੋਰ ਭਾਜੀ ਕਿੱਦਾਂ ਫਿਰ ਵਧੀਆ ਚੱਲਣ ਡੀਏ ਤੁਹਾਡੀ ਸੀ ਏ
ਵਧੀਆ ਚੱਲਦੀ ਹੈ
ਮਤਲਬ ਜਿਆਦਾ ਔਖੀ ਤਾਂ ਨੀ ਲੱਗਦੀ ਮਤਲਬ ਨੋਰਮਲ ਏ ਜੀ ਔਖੀ ਲੱਗਦੀ ਆ
ਜੇ ਪਾਜੀ ਆਪਾਂ ਪੜ੍ਹਾਈ ਵੱਲ ਧਿਆਨ ਦੇਵਾਂ ਫਿਰ ਤੇ ਸੌਖੀ ਲੱਗਣੀ ਜੇ ਨਹੀਂ ਧਿਆਨ ਦੇਵਾਂ ਫੇਿਰ ਤੇ ਔ
ਹੂ ਜੀਦਾ ਇਹ ਚ ਸਬਜੈਕਟ ਵੀ ਹੋਣੇ ਮੇਰੇ ਹਿਸਾਬ ਨਾਲ ਅਕਾਊਂਟਸ ਵਗੈਰਾ ਹੀ ਹੋਣੇ ਮੇਰੇ ਰੇਿਸਾਬ ਨਾਲ
ਹਾਂਜੀ ਸਬਜੈਕਟ ਵੀ ਹੈਗੇ ਟਾਸ ਆ ਬਤ ਸਾਰੇ
ਅਕਾਊਂਟਸ ਤੇ ਇਹਦਾ ਮੇਰੇ ਹਿਸਾਬ ਨਾਲ ਅਲੱਗ ਹੀ ਹੁੰਦਾ ਹੋਣਾ ਪਲੱਸ ਟੂ ਨਾਲ
ਹਾਂ, ਅਲਗ ਈ ਹੁਦਾ ਓ।
ਥੋੜਾ ਬਹੁਤਾ ਜੇ ਮਿਲਿਆ ਹੋਊਗਾ ਤੇ ਹੋਊਗਾ ਕੁਛ, ਨਈ ਤੇ ਓਲਮੋਸਟ ਤੇ ਮੇਰੇ ਸਾਬ ਨਾਲ ਅਲੱਗ ਹੀ ਹੋਊਗਾ।
ਹਾਂਜੀ, ਆਲਮੇਸਟ ਸਹੀ।
ਵੀ ਪਹਿਲਾਂ ਜਦੋਂ ਕਰੋਂਗੇ ਨਾ, ਹਾਂ ਜ ਜੇਅੜੀ ਕਰੋਂਗੇ ਨਾ ਪਹਿਲਾਂ ਵੀ
ਹਾਂਜੀ, ਨਾਲੇ ਮੈਂ ਵੀ ਹਜੇ ਜਾਊਂਗਾ ਇੱਕ ਦੋ ਹੋਰ ਇੰਸਚਿਊਟ, ਪੁੱਛੂਗਾ ਕੀ ਹਿਸਾਬ ਕਿਤਾਬ
ਹਾਂ-ਹਾਂ ਪੁੱਛ ਲਉ, ਤੁਆਨੂੰ ਪਤਾ ਫਿਰ ਮੁੜਕੇ ਸੀਟ ਨੀ ਮਿਲਦੀਆਂ, ਛੇਤੀ ਪੁੱਛ ਲਉ।
ਹੂੰ, ਨਾਲੇ ਕੇਹੇ ਸੀ ਏ ਨੂ ਪੁਛ ਕੇ ਆਵਾਂਗੇ, ਮਤਲਬ ਸੀਗੇ, ਤੇ ਆਪਣਾ ਜਾਣਕਾਰ ਹੈਗਾ, ਉਹਨੂੰ ਪੁੱਛਾਂਗੇ ਕੀ ਸਾਬ
ਹਾਂ, ਸਲਾਹ ਲੈਣੀ ਜੇ, ਵਧੀਆ ਹੀ ਗੱਲ ਹੁੰਦੀ ਆ, ਚੰਗੀ ਗੱਲ ਹੁੰਦੀ ਜੀ।
ਹੂੰ, ਪੁੱਛਣਾ, ਵਧੀਆ ਗੱਲ
ਹਾਂਜੀ-ਹਾਂਜੀ, ਚਲੋ ਠੀਕ ਆ ਭਾਜੀ ਫਿਰ।
ਠੀਕ।
ਓਕੇ ਜੀ।
ਓਕੇ।